ਜੀ ਸਤਿ ਸ੍ਰੀ ਅਕਾਲ ਜੀ।
ਸਸ ਸ਼੍ਰੀ ਅਕਾਲ ਜੀ ਸਸ ਸ਼੍ਰੀ ਅਕਾਲ। ਕੀ ਹਾਲ ਨੇ?
ਹਾਂ ਵਹੀ ਨੇ ਪੁਰਾਣੀ ਖਾਲ ਹੈ
ਅੱਛਾ ਕੀ ਕਰ ਰਹੇ ਸੀ?
ਬੈਠੇ ਹੋਏ ਸੀ ਟੀ ਵੀ ਵੇਖ- ਰਹੇ ਸੀ ਬੱਤੀ ਚਲੀ- ਗਈਏ।
ਬੱਤੀ ਨੇ ਬੜਾ- ਖੂਨ ਪੀਤਾ ਹੋਇਆ।
ਆਹ ਮੌਸਮ ਵਿੱਚ ਬਦਲਿਆ ਵਿਆ।
ਅੱਛਾ ਦੇਰੀ ਵਗੈਰਾ ਆ ਰਹੀ ਕਿ ਤੁਹਾਡੀ ਵੱਲ ਵੀ- ਸਾਡੇ ਵੱਲ ਵੀ ਆਈ-
ਹਾਂ ਹਨੇਰੀਆਂ ਬੜੀਆਂ ਆ ਰਹੀਆਂ ਐ। ਮਿੱਟੀ ਮਿੱਟੀ ਹੋ ਜਾਂਦਾ ਘਰ-
ਅੱਛਾ।
ਹਮ। ਫਿਰ ਸਫ਼ਾਈਆਂ ਕਰੋ।
ਹਾਂ ਏਹ ਤੇ ਹੈ।
ਹਮ। ਤੁਹਾਡੇ ਉੱਧਰ ਵੀ ਆ ਰਹੀ ਐ?
ਹੁੰ ਕੰਮ ਆਲੀ ਨੀ ਲੱਗੀ ਦੀ ਕੀ ਤੁਹਾਡੇ?
ਨਹੀਂ। ਕੰਮ ਆਲੀ ਨਹੀਂ ਲੱਗੀ ਮੈਂ ਹਟਾ ਤੀ ਸੀ। ਸਾਰੀਆਂ ਦੇ ਬੜੇ ਨਖਰੇ ਹੁੰਦੇ ਨੇ ਕੰਮ ਚੱਜ ਨਾਲ ਕਰਦੀਆਂ ਨੇ ਮੂੰਹ ਪਾਟੇ ਹੋਏ ਨੇ ਏਡੇ-ਏਡੇ।
ਹਾਂ ਕੰਮ ਕਹੋ ਨਾ ਜੱਦ- ਏ ਥੋੜਾ ਫਾਲਤੂ ਕਰਦੇ ਪਯੀ ਹੀ ਮੂੰਹ ਬਣਾ ਲੇਗੀ।
ਅਸੀਂ ਤਾਂ ਫਾਲਤੂ ਵੀ ਨੀ ਕਰਾਂਦੇ ਸੀ। ਜਿੰਨਾ ਹੈ ਔਹੀ ਕਰਨ ਚ ਮੂੰਹ ਬਣਾਂਦੀ ਸੀ, ਪਤਾ ਨਹੀਂ ਕਿਹੋ ਜੀ ਕੰਮ ਆਲੀ ਆ ਅਪਣੀ।
ਹੂੰ। ਅੱਛਾ ਔ ਹੁਣ ਨੇਰਿਆ ਆ ਰਹੀ, ਨਾ ਤੇ ਹੁਣ ਕੰਮ ਪਰਾਣੀ ਦਿੱਕਤ ਹੋ ਰਹੀ ਬੜੀ, ਪਰੇਸ਼ਾਨ ਕਰਨੀ ਕੰਮ ਆਲੀਆਂ ਬੜਾ।
ਆਹ
ਦੱਸੋ ਕੋਈ ਕੰਮ ਆਲੀ ਫੇਰ ਹੈ ਕੇ ਤੁਹਾਡੇ ਵੱਲ ਕੋਈ।
ਸਾਡੇ ਵੱਲ ਕੰਮ ਵਾਲਿਆਂ ਹੈਗੀਆਂ ਤੇ ਨੇ ਪਰ ਔਹੀ ਏ, ਫੇਰ ਪੈਸੇ ਜਿਆਦਾ ਮੰਗਦੀਆਂ, ਮੂੰਹ ਪਾਟੇ ਪਏ ਨ।
ਪੈਹੇ ਜ਼ਿਆਦਾ ਮੰਗਦੀਆਂ ਨੇ?
ਹੂੰ ਤੁਹਾਡੀ ਕਿੰਨਾ ਮੰਗ
ਸਾਡੀ ਤੇ ਪੈਹੇ ਲੈਂਦੀ ਏ, ਲੇਕਿਨ ਔ ਨਾ ਔਨੂੰ ਕਹੋ ਕੰਮ ਆਸਤੇ ਫਾਲਤੂ ਤੇ, ਫੇਰ ਔ ਫੇਰ ਕਹਿੰਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੀ, ਭਾਬੀ ਹਮਣੇ ਯੇ ਆਜ ਜ਼ਿਆਦਾ ਕੰਮ ਕਰ ਲਿਆ, ਤੋਂ ਆਜ ਪੈਸੇ ਜ਼ਿਆਦਾ ਚਾਹੀਏ। ਇਸਕੇ ਪੈਸੇ ਦੋ ਉਸਕੇ ਪੇ ਪੈਸੇ ਦੋ ਹਰ ਛੇ ਮਹੀਨੇ ਬਾਦ ਔਨੇ ਆਪਣੇ ਪੈਸੇ ਵਧਵਾਣੇ ਹੀ ਵਧਵਾਣੇ ਨੇ, ਇਹੋ ਜਿਹੀਆਂ ਕੰਮ ਵਾਲੀਆਂ ਟਕਰਾਈਆਂ।
ਭਾਵੇਂ ਬੰਦੇ ਦੀ ਪਗਾਰ ਨਾ ਵੱਦੇ, ਪੈਹੇ ਵਧਾ ਦੋ ਇਹਨਾਂ ਦੇ।
ਹਾਂ, ਹੁੰ ਹੁੰ, ਤੇ ਹੁਣ ਇਹੀ ਚਾਦੀ ਏ ਨਾ ਬਈ ਸਾਡੀ ਕੰਮ ਵਾਲੀ ਜਿਹੜੀ ਨਾ ਨੇਰੀਆਂ ਆ ਰਹੀਆਂ ਹਨ। ਔਦੇ ਚੋਂ ਫਾਇਦਾ ਚੁੱਕਦੀ ਏ। ਕਿ ਭਾਭੀ ਕਾਮ ਬੜ ਗਿਆ ਹੈ ਘਰ ਮੇਂ ਬਹੁਤ। ਇਡਾ ਵੱਡਾ ਵੇ ਝਾੜੂ ਲਗਾਨੀ ਪੜਤੀ ਏ। ਧੂਲ ਮਿੱਟੀ ਬਹੁਤ ਹੋਤੀ ਹੋ ਜਾ ਕਿ ਅਬ ਪੈਸੇ ਬੜਾਔ, ਮੇਰੇ ਪੈਸੇ ਬੜਾਔ। ਕੀ ਕਰੀਏ ਮਜਬੂਰੀ ਬੜਾਣੇ ਪੈਂਦੇ ਨੇ ਪੈਸੇ ਫੇਰ। ਕੰਮ ਤੇ ਹੈ ਵੈਸੇ ਇੱਕ ਹੌਲ ਏ ਸਾਡਾ ਵੱਡਾ।
ਅੱਛਾ।
ਹਾਂ ਤੇ ਤਿੰਨ ਚਾਰ ਕਮਰੇ ਵੀ ਹੈਗੇ, ਇੱਕ ਕਮਰਾ ਤੇ ਮੈਂ ਕਰਾਂਦੀ ਨੀ ਵੈਸੇ ਦੋ ਕਮਰੇ ਕਰਾਣੀ ਆ। ਇੱਕ ਸੱਸ ਦਾ ਕਮਰਾ ਵੇ, ਔ ਥੋੜ੍ਹਾ ਛੋਟਾ ਏ ਤੇ ਹੇ ਜ਼ਿਆਦਾ ਕੰਮ ਤੇ ਨਹੀਂ ਹੈਗਾ ਵੈਸੇ ਤਾਂ ਅਸੀਂ ਕਰ ਲੈਂਣੇ ਆਂ ਲੇਕਿਨ ਕੰਮ ਹੁੰਦਾ ਨਹੀਂ ਨਾ ਹੋਰ ਵੀ ਬੜੇ ਕੰਮ ਹੁੰਦੇ ਨੇ ਘਰਦੇ।
ਹਾਂ ਕਿਹੜ -ਕਿਹੜਾ ਕੰਮ ਕਰੇ ਬੰਦਾ।
ਥੱਕ ਜਾਂਦਾ ਬੰਦਾ ਬੜਾ।
ਹੂੰ-ਸਵੇਰੇ ਉੱਠੋ ਕੰਮ ਕਰੋ। ਉਸ ਤੋਂ ਬਾਅਦ ਫਿਰ ਸਫਾਈਆਂ ਕਰੋ।ਉਸ ਤੋਂ ਬਾਅਦ ਫੇਿਰ ਨਾਸ਼ਤਾ, ਦੁਪਹਿਰ ਦੀ ਰੋਟੀ, ਸ਼ਾਮ ਦਾ ਨਾਸ਼ਤਾ, ਰਾਤ ਦੀ ਰੋਟੀ
ਹਾਂ, ਬਸ ਇਹੀ ਚੱਕਰ ਚਲਿਆ ਰਹਿੰਦਾ।ਬਸ ਇਹੀ ਚੱਕਰ ਚੱਕਰ ਵੀਉ ਚ ਫਸੀਆਂ ਜਨਾਨੀਆਂ ਬੜੀਆਂ। ਫੇਰ ਕਿੱਥੇ ਜਾਣ ਦਾ ਟਾਈਮ ਨੀ ਲੱਗਦਾ। ੱਦਾ
ਹੂੰ
ਅੱਛਾ। ਮੈਂ ਸੁਣਿਆ ਤੰਦੂਰ ਦੀ ਰੋਟੀ। ਰੋਟ ਬੜੀ ਵਧਆ ਬਉਂਦੀ ਤੁਹਾਡੀ
ਮੈਂ ਜੋ ਮੈਂ ਤੇ ਮਤਲਬ ਖਾਧਦੀ ਨੀ ਮੈਂ ਵੀ ਸੁਣਿਆ ਹੀ
ਅੱਛਾ ਤੇ ਸਾਡੀ ਤੇ ਮੰਮੀ ਬਣਾਉਂਦੀ ਸੀ ਬੜੀ ਸਵਾਦ ਰੋਟੀ ਆ ਤੰਦੂਰ ਦੀਆਂ
ਤੰਦੂਰ ਹੈਗਾ ਸੀ
ਐ ਤੰਦੂਰ ਬੜਾ ਵਧੀਆ ਤੰਦੂਰ ਸਾਡੀ ਮਾਂ ਦਾ ਤੰਦੂਰ ਤੇ ਰੋਟੀਆਂ ਹੁੰਣ ਆਲੂ ਦੀ ਲਣੀੀ ਆ ਬੇਸਨ ਦੀਆਂ ਲਣੀੀਆਂ ਪਿਆਜ ਪੂਜ ਕੱਟ ਕੇ ਮਿਸਰੀੀਆਂ ਰੋਟੀਆਂ
ਜਾਂ ਮੈਂ ਰਿੈਸ਼ਟਕ ਨਹੀਂੀ ਖਾਧੀ
ਬੇਸਣ ਦੀ ਰੋਟੀ ਬੜੀ ਵਧੀਆ ਸਵਾਦ ਬਣਾਉਂਦੀ ਸੀ ਸਾਡੀ ਮਾਂ
ਬੇਸਣ ਕਿੱਦਾਂ ਬਣਦੀ ਹੈ ਤੰਦੂਰ ਚ ਹੋਰ ਆਲੂ ਦੀ
ਹਾਂ ਤੇ ਬੇਸ ਆਟੇ ਵਿੱਚ ਬੇਸਣ ਮਿਲਾ ਕੇ ਨਾਲ ਪਿਆਜ ਕੱਟ ਕੇ ਵਿੱਚ ਹਰੀਆਂ ਮਿਰਚਾਂ ਸਾਬ ਦਾ ਸਾਬੁਤ ਦਾਾਨ ਆਉਂਦੇ ਇੱਕ ਸਾਬੂ ਦਾ ਨਾਲੜ ਦਾ ਨਾਂਦਾ ਹੈ ਉਹ ਪਾਉਂਦੀ ਸੀ ਵਿੱਚ ਨਮਕ ਮ ਪਾ ਕੇ ਨਾ ਪਾਰਟੀ ਨੂੰ ਗੁੰਨ ਕੇ ਤੇ ਆਪਣਾ ਤੰਦੂਰੀ ਰੋਟੀਆਂ ਬਣਾਉਂਦੀ ਸੀ ਬੜੀ ਸਵਾਦ ਤੇ ਨਾਲ ਘਿਓ ਲਾ ਕੇ ਉੱਤੇ ਮੱਖਣ ਘਿਓ ਲਾ ਕੇ ਤੇ ਨਾਲ ਮੱਠੇ ਦਾ ਗਿਲਾਸ ਲੈ ਲਓ ਨਾਲ ਆਹ ਹ ਆਨੰਦ ਆ ਜਾਂਦਾ ਸੀ ਤੇ ਕਦੀ ਉਹ ਸਾਦੀਆਂ ਰੋਟੀ ਕੀਆਂ ਬਣਾਉਂਦੀ ਸੀ ਤੰਦੂਰ ਤੇ ਤੇ ਨਾਲ ਆਲੂ ਮਟਰ ਦੀ ਸਬਜ਼ੀ ਆਲੂ ਦੀ ਸਬਜ਼ੀ ਆਲੂ ਟਮਾਟਰ ਦੀ ਸਬਜ਼ੀ ਕੋਈ ਵੀ ਸਬਜ਼ੀ ਆਉਂਦੀ ਸੀ ਬੜੀ ਸਵਾਦ ਲੱਗਦੀ ਸੀ
ਆਲੂ ਮਟਰ ਦੀ ਸਬਜ਼ੀ ਸਵਾਦ ਲੱਗ ਗਈ ਹੈ ਤੰਦੂਰ ਦੀ ਰੋਟੀ
ਫਾਲ ਦੀ ਬਾਕੀ ਚ ਹੀ ਤੇ ਨਾਲ ਆਲੂ ਦੀ ਰੋਟੀਆਂ ਤੰਦੂਰ ਤੇ ਲਾਉਂਦੀ ਸੀ
ਅੱਛਾ
ਆਲੂ ਆਲੂਆਂ ਨੂੰ ਉਬਾਲ ਕੇ ਤੇ ਵਿੱਚ ਆਪਣਾ ਰੋਟੀਆਂ ਆੱਟ ਨੂੰ ਪੇੜਿਆਂ ਦੇ ਵਿੱਚ ਪਾ ਕੇ ਆਲੂ ਤੇ ਆਪਣਾ ਦੀ ਰੋਟੀਆਂ ਬਣਾਉਂਦੀ ਸੀ ਬੜੀ ਸਵਾਦ ਤੰਦੂਰੀ ਰੋਟੀਆਂ ਆਲੂ ਵਾਲੀਆਂ ਬੜੀ ਸਵਾਦ ਲੱਗਦੀਆਂ ਸੀ ਉਹ ਦਹੀਂ ਨਾਲ ਖਾਓ ਤੁਸੀਂ ਮੱਠੇ ਨਾਲ ਖਾਓ ਨਾਲ ਚਟਨੀ ਬਣਾ ਲਓ ਮੱਖਣ ਨਾਲ ਖਾਓ ਮਜ਼ਾ ਆ ਜਾਂਦਾ ਤੰਦੂਰ ਦੀ ਰੋਟੀ ਤੇ ਉਹਦਾ ਸਵਾਦ ਅਲੱਗ ਹੀ ਹੁੰਦਾ ਹੈ
ਤੇ ਹੁਣ ਵਿਆਹ ਸ਼ਾਦੀ ਜ ਖਾ ਪਾ
ਸਾਡੇ ਵੀ ਲੱਗਿਆ ਦਾ ਤੰਦੂਰ ਅਸੀਂ ਵੀ ਲਾਇਆ ਦਾ ਛਾਤੇ ਤੰਦੂਰ ਹਮ
ਤੁਹਾਡੀ ਮੰਮੀ ਕੋਲ ਵੱਡਾ ਤੰਦੂਰ ਸੀ
ਹਾਂ ਵੱਡਾ ਤੰਦੂਰ ਲਾਇਆ ਸੀ ਸਾਡੀ ਇੱਕ ਤੇ ਸਾਡੀ ਬੂਆ ਦਾਦੀ ਸੀ ਉਹ ਵੀ ਬਣਾਉਂਦੀ ਸੀ ਤੰਦੂਰ ਤੇ ਰੋਟੀਆਂ ਬੜੀ ਉਹ ਤਾਂ ਬੜੀ ਸਵਾਦ ਰੋਟੀ ਬਣਾਉਂਦੀ ਸੀ ਉਹਦੇ ਹੱਥ ਦੇ ਦਾਲ ਚੌਲ ਬੜੇ ਸਵਾਦ ਲੱਗਦੇ ਸੀ
ਅੱਛਾ
ਜਦੋਂ ਵੀ ਜਾ ਨਾ ਖੂਬ ਖਵਾਉਣਾ ਉਹਨੇ ਸਾਨੂੰ ਪਰ ਉਹ ਕੰਮ ਬੜਾ ਕਰਾਂਦੀ ਸੀ ਸਾਡੇ ਕੋਲੋਂ ਛੋਟੇ-ਛੋਟੇ ਹੁੰਦੇ ਸੀ ਕੰਮ ਕਰ ਆਂਦੇ ਸੀ ਆਪਣੀ ਦਾਦੀ ਦਾ
ਕਈਦੇਨ ਉਨੇ ਕਮ ਕਰਾਦੇਂ
ਆਹੋ ਉਹ ਪੈਸੇ ਵੀ ਦੇ ਦਿੰਦੀ ਸੀ ਉਸ ਟਾਈਮ ਪੈਸੇ ਕੀ ਚੱਲਦੇ ਸੀ ਪੰਜ ਰੁਪਏ ਦੋ ਰੁਪਏ ਰੁਪਈਆ ਠਿਆਣੀ ਚਵਾਨੀ ਇਹ ਚੱਲਦੇ ਸੀ ਪਹਿਲੇ ਤੇ ਅਸੀਂ ਕਾਰ ਆਂਦੇ ਸੀ ਵੈਸੇ ਵਿਚਾਰੀ ਬੁੱਢੀ ਸੀ ਨਾ ਉਹ ਜਿਆਦ ਉਮਰਦਾਜ ਸੀ ਸਾਡੇ ਡੈਡੀ ਦੀ ਭੂਆ ਸੀ ਉਹ
ਕੁਛ ਤੁਹਾਡੇ ਡੈਡੀ ਕੀ ਭੂਆ ਸਨ
ਹਾਂ ਸਾਡੀ ਦਾਦੀ ਭੂਆ ਲੱਗੀ ਨਾ ਤੇ ਤਾਂ ਉਹਨਾਂ ਦਾ ਕੰਮ ਕਰ ਆਉਂਦੇ ਸੀ ਅਸੀਂ ਅੱਛਾ ਲੱਗਦਾ ਸੀ ਬੜਾ ਅਸੀ ਛੋਟੇ-ਛੋਟੇ ਹੁੰਦੇ ਸੀ ਨਾ ਬੜੇ
ਅੱਛਾ
ਹਮ ਉਹ ਬਣਾਉਂਦੀ ਸੀ ਤੰਦੂਰ ਤੇ ਰੋਟੀਆਂ ਮੈਨੂੰ ਤਾਂ ਮੇ ਮੈਂ ਅੱਜ ਸੋਚਿਆ ਮੈਂ ਪੁੱਛ ਕੇ ਵੇਖਾਂ ਤੁਹਾਡੇ ਲਾਉਂਦਾ ਹੈ ਕੋਈ ਤੰਦੂਰ ਦੀ ਰੋਟੀ ਆ ਘਰ ਤੁਹਾਡੇ
ਸਾਡੀ ਤੇ ਮੰਮੀ ਉਹੀ ਤਵੇ ਤੇ ਬਣਾ ਲੈਂਦੇ ਨੇ
ਅੱਛਾ
ਹਮ ਤਾਂਵੇ ਉਹਦੇ ਕੁੱਕਰ ਚ ਬਣਾਉਂਦੇ ਨੇ ਕਦੀ-ਕਦੀ
ਵੈਸੇ ਕੂੱਕਰ ਵਿੱਚ ਵੀ ਲੱਗ ਜਾਂਦੀਆਂ ਤੰਦੂਰ ਦੀ ਰੋਟੀਆਂ ਵੇਖਣਾ ਲਗਾ ਕੇ ਕਿਸੇ ਦਿਨ
ਆਹੋ ਕੁਕਰ ਚ ਲਾਉਦੇ ਨੇ
ਕੁੂਕਰ ਵੀ ਸਵਾਦ ਲਗਦੀ ਰੋਟੀਆਂ
ਹਮ
ਠਾਣੀਆਂ ਲਾ ਲੈਂਦੀ ਹ ਕੂਕਰ ਰੋਟੀ ਤੰਦੂਰ ਵਰਗੀ ਬਣ ਸੀ ਬਿਲਕੁਲ ਤੰਦੂਰ ਵਰਗੀ ਬਣਦੀ ਦੀ ਰੋਟੀ
ਆਹੋ-ਆਹੋ ਤੁਸੀਂ ਮੰਮੀ ਦਾ ਸੁਣਿਆ ਹੋਨੈ
ਮੈਂ ਬਣਾ ਕੇ ਖਵਾਵਾਂਗੀ ਆਨਾ, ਤੁਸੀਂ ਸਾਡੇ ਘਰ ਆਇਓ, ਤੇ ਮੈਂ ਤੁਹਾਨੂੰ ਬਣਾ ਕੇ ਖਵਾਵਾਂਗੀ ਤੰਦੂਰ ਦੀ ਰੋਟੀ
ਹਾਂ ਤੰਦੂਰ ਦੀ ਰੋਟੀਆਂ ਮਟੱਰ ਆਲੂ ਮਟੱਰ ਦੀ ਸਬਜ਼ੀ
ਆਹਾ ਹਾ ਮਜ਼ਾ ਆ ਜਾਂਦਾ
ਹੂ, ਹੋਰ ਕੀ ਕੀ ਬਣਾ ਲੈਂਦੇ ਹੋ
ਹੈਂ
ਹੋਰ ਕੀ ਕੀ ਬਣਾ ਲੈਂਦੇ ਔ, ਨਾਨ ਬਣਾ ਲੈਂਦੇ ਔ
ਨਾਨ ਹਾਂ ਨਾਨ ਬਣਾ ਲਹੇ ਨਾਨ ਬਨਾਣੇ ਚ ਕੀ ਏ ਮੈਂਦੇ ਕਰਕੇ ਨਹੀਂ ਬਣਾਉਂ, ਨਾਨ ਤਾਂ ਬਣਾ ਲੈਂਦੇ ਆਂ ਮੈਂਦਾ ਖਾਣ ਵਿਚ ਨਾ ਅਜੀਬ ਜੇਹਾ ਲੱਗਦਾ। ਮੈਂਦਾ ਨਹੀਂ ਖਾਣਾ ਚਾਹੀਦਾ।
ਕੁਲਚੇ ਨਾਂਲ ਮਹਿੰਦੇ ਦੇ ਹੁੰਦੇ ਨੇ ਕੁਲਚੇ ਦੇ ਆਟੇ ਦੇ ਵੀ ਹੁੰਦੇ
ਹਾਂ ਕੁਲਚੇ ਤੇ ਬਣਾ ਲੋ
ਹੂ ਆਟੇ ਦੇ ਸਵਾਦ ਲੱਗਦੇ ਨੇ
ਆਟੇ ਦੇ ਵਿੱਚ ਨਾ ਥੋੜਾ ਮੈਦਾ ਮਿਲਾ ਲੋੋ ਤੇ ਉਹਦਾ ਆਟੇ ਦਾ ਵੀ ਸਵਾਦ ਆ ਜਾਏਗਾ ਮੈਂ ਏਦਾ ਵੀ ਹੋ ਜੇਗਾ ਸਵਾਦ।
ਹੂ ਏ ਸਹੀ ਹੁੰਦਾ।
ਹੂ
ਬਣਾਏ ਸੀ ਮੈਂ ਸਵਾਦ ਬਣੇ ਸੀ। ਆਟੇ ਤੋਂ ਕੁਲਚੇ, ਮੈਦੇ ਤੋਂ ਜਾਦਾ ਸਵਾਦ ਬਣੇ ਸੀ। ਹੂੰ
ਤੁਸੀਂ ਬਣਾ ਲੈਂਦੇ ਹੋ ਹੈਂ।
ਹਾਂ ਥੋੜਾ, ਥੋੜਾ
ਕੀ ਪਾਉਂਦੇ ਹੋ ਉਹਦੇ ਵਿੱਚ
ਔ ਕੁਛ ਨੀ ਮਤਲਬ ਐਵੇਂ ਥੋੜੇ ਆਟੇ ਚ ਥੋੜ੍ਹਾ ਜਿਹਾ ਮੈਦਾ ਪਾਲੋ, ਤੇ ਉਹਨੂੰ ਗੁੰਦੋ ਉਹਦੇ ਨਾਲ ਦਹੀਂ ਨਾਲ ਤੇ ਹਲਕਾ, ਹਲਕਾ ਪਾਣੀ ਪਾ ਕੇ, ਬੇਕਿੰਗ ਸੋ ਸਿਰਫ ਉਹਦੇ ਵਿੱਚ ਪਾਣਾ ਚਾਹੀਦਾ ਹੈ, ਖਮੀਰਾ ਈਸਟ
ਅੱਛਾ।
ਬੇਕਿੰਗ ਸੋਡਾ, ਈਨੋ, ਹੋਰ ਬੇਕਿੰਗ ਪਾਊਡਰ ਪਾਲੋ ਥੋੜਾ ਥੋੜਾ ਮਿਲਾ ਕੇ
ਹੂ ਅੱਛਾ।
ਹੂ ਫਿਰ ਉਸ ਤੋਂ ਬਾਅਦ ਲਾਯੋ। ਤੇਲ ਚ ਲਾ ਕੇ ਨਾ ਕਲੋਂਜੀ, ਕਸੂਰੀ ਮੇਥੀ ਲਾ ਕੇ ਬਣਾ ਲੋ ਵਧੀਆ ਬਣਦੇ ਨੇ।
ਫੇਰ, ਫੇਰ
ਫੇਰ ਬਸ ਮਟਰ ਨਾਲ ਖਾਓ, ਮਤਲਬ ਲਾ ਕੇ ਮਟਰ ਉਬਾਲ
ਦਾਲ ਕਿਹੜੀ ਬਣਾਓ ਉਹਦੇ ਨਾਲ ਦਾਲ ਮਾਂ ਦੀ ਸਵਾਦ ਲਗਦੀ ਹੋਏਗੀ, ਉਹਦੇ ਨਾਲ
ਕੁਲਚਿਆਂ ਨਾਲ
ਔਰ ਕਿਹੜੀ ਲੱਗਦੀ ਏ।
ਮੈਨੂੰ ਮਟਰਾ ਹੀ ਸਵਾਦ ਲੱਗਦਾ, ਮੈਨੂੰ ਤੇ। ਆਹੋ ਛੋਲੇ ਕੁਲਚੇ
ਅੱਛਾ ਛੋਲੇ ਬਨਾੰਦੇ ਓ ਨਾਲ। ਅੱਛਾ, ਅੱਛਾ, ਅੱਛਾ ਉ ਮਟਰਰਾ, ਮਟਰਰਾ ਠੀਕ, ਠੀਕ
ਹਮ ਸਲਾਦ, ਮਟਰਾਅ ਤੇ ਉਹੀ ਉ ਮਤਲਬ ਉਬਾਲ ਕੇ ਕਿ ਤੇ ਮਤਲਬ ਪਿਆਜ ਟਮਾਟਰ ਟਮਾਟਰ ਤੇ ਹਰੀ ਮਿਰਚ ਪਾ ਕੇ, ਫਿਰ ਮਸਾਲੇ -ਮਸੂਲੇ ਪਾ ਲੋ।
ਅੱਛਾ, ਨਿੰਬੂ -ਨੁੰਬੂ ਪਾ ਕੇ।
ਆਹੋ, ਨਿੰਮੂ ਨਿੰਮੂ ਤੇ ਉਹ ਕੀ ਕਹਿੰਦੇ ਨੇ, ਆਮਚੂਰ। ਮਤਲਬ ਖਟਾਸ ਪਾ ਕੇ, ਥੋੜੀ ਜਿਹੀ ਬਣਾ ਲੋ ਮਿਕਸ ਕਰ ਲੋ, ਮੈਸ਼ ਕਰ ਲੋ । ਸਵਾਦ ਬਨਦੈ।
ਓਕੇ।
ਹੂੰ। ਖੁਸ਼ਬੂ ਆ ਗਈ ਪਤਾ ਨੀ, ਗੱਲ ਕਰ
ਮਟਰਾਂ ਤੇ ਕੁਲਚੇ ਬਨਾ ਕੇ ਵੇਖਾਂਗੇ।
ਹੂੰ ਮਨ ਕਰ ਗਿਆ ਮੇਰਾ ਵੀ।
ਖਵਾਓ ਕਿਸੇ ਦਿਨ ਬਨਾ ਕੇ, ਫੇਰ ਬੁਲਾਓ ਨਾ?
ਬੁਲਾਵਾਂਗੇ ਚਲੋ ਫੇਰ ਬਨਾਨੇ ਆਂ, ਕਿਸੇ ਦਿਨ ਫੇਰ ਬੁਲਾਵਾਂਗੇ।
ਆਹ ਹਾਂ ਪ੍ਰੋਗਰਾਮ ਬਨਾਓ ਆਂਨੇ ਆਂ, ਫਿਰ ਅਸੀਂ ਤੁਹਾਡੇ ਕੋਲ?
ਫੋਨ ਕਰਾਂਗੀ ਮੈਂ, ਆਨਾ।
ਚਲੋ ਠੀਕ ਏ, ਓਕੇ।
ਅੱਛਾ ਤੇ। ਚਲੋ ਸਈ ਏ, ਫਿਰ।
ਠੀਕ ਏ, ਠੀਕ ਏ, ਚਲੋ ਫੇਰ ਬਨਾਓ ਫੇਰ ਆਂਨੇੰ ਆਂ, ਅਸੀਂ ਹਨਾ।
ਠੀਕ ਹੈ, ਠੀਕ, ਠੀਕ, ਓਕੇ, ਬਾਏ ਸਤਿ ਸ਼੍ਰੀ ਅਕਾਲ।